ਹਾਂਜੀ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
ਕੀ ਹਾਲ ਹੈ
ਕੀ ਹਾਲ ਹੈ
ਠੀਕ ਹੈ ਜੀ
ਹੋਰ
ਬਸ ਠੀਕ ਹੈ ਹਾਂਜੀ-ਹਾਂਜੀ ਮੈਂ ਆਰਾਮ ਕਰ ਰਿਹਾ ਸੀ, ਹੁਣੇ ਉਠਿਆ ਸੀ ਬਸ ਮੈਂ ਸੁਸਤੀ ਜੀ ਆਈ ਦੀ ਸੀ ਆਰਾਮ ਕਰਨ ਉਹ ਤੋਂ ਬਾਅਦ ਨਾ ਸੁਸਤੀ ਆ ਜਾਂਦੀ ਹੈ
ਹੋਰ ਠੀਕ ਹੋ
ਹਾਂਜੀ ਸਭ ਵਧੀਆ
ਅੱਛਾ, ਤੁਹਾਡੀ ਆਵਾਜ਼ ਥੋੜੀ ਘੱਟ ਆ ਰਹੀ ਹੈ
ਹੋਰ ਘਰ-ਬਾਹਰ ਸਭ ਠੀਕ ਹੈ ਤੁਹਾਡੇ
ਹਾਂਜੀ-ਹਾਂਜੀ ਸਭ ਠੀਕ ਨੇ
ਅੱਛਾ ਚਲੋ ਜੀ ਵਧੀਆ, ਅੱਸੀ ਬਸ ਹਜੇ ਤੇ ਰਹਿ ਗਏ ਜੀ ਬਸ ਬਣਾ ਰਿਹਾ ਪ੍ਰੋਗਰਾਮ ਜਾਣ ਦਾ ਹਾਂ ਜੀ ਜਾਣਾ ਅਸੀਂ
ਕਿੱਥੇ ਜਾਓਗੇ ਹੂਣ
ਅਸੀਂ ਜਾਣਾਆਪਣਾ ਗੁੜਗਾਉਂ ਜਾਣੈਂ
ਅੱਛਾ-ਅੱਛਾ ਸ਼ਹੀਦੀ ਗੁਰਪੁਰਬ ਏ
ਹਾਂਜੀ-ਹਾਂਜੀ
ਅੱਛਾ-ਅੱਛਾ
ਜਿਹੜਾ ਸ਼ਹੀਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਆਦੇਂ ਨਾ ਜੀ ਬਸ ਉਦੋਂ ਅਪਣਾ ਹਾਂਜੀ ਗੁਰੂ ਸਾਹਿਬ ਜੀ ਨੂੰ
ਠੀਕ, ਹਾਂਜੀ-ਹਾਂਜੀ
ਉੱਤੋਂ ਗਰਮ-ਗਰਮ ਰੇਤੇ ਕੜਛੇ ਪਾਏ ਗਏ ਸੀ
ਹਾਂਜੀ-ਹਾਂਜੀ
ਦਰਅਸਲ ਸਾਰ ਵਿੱਚ ਚੰਦੂ ਦੀ ਖੇਡ ਸੀ ਨਾ ਜਿਹੜਾ ਮੁਸਲਮਾਨ ਚੰਦੂ ਚੰਦੂ ਗੁਲ ਸੀ ਨਾ ਜਿਹੜਾ ਆਪਣਾ ਚੰਦੂ ਬਾਹਮਣ ਹੈਗਾ ਸੀ
ਅੱਛਾ
ਆਪਣਾ ਇਹ ਹੈਗਾ ਸੀ ਆਪਣਾ ਉਹਦਾ ਵਜ਼ੀਰ ਖਾਂ ਦਾਂ ਵਜ਼ੀਰ ਖ਼ਾਂ ਦਾ ਆਪਣਾ ਓ ਸੀ ਜਿਵੇਂ ਕਹਿ ਲਓ ਆਪਣਾ ਵਜ਼ੀਰ
ਅੱਛਾ
ਹਾਂ, ਤੇ ਇਹਨੀ ਇਹਦੀ ਸ਼ਰਾਰਤ ਸੀ ਸਾਰੀ
ਅੱਛਾ
ਜਦੋਂ ਆਪਣਾ ਗੁਰੂ ਅਰ- ਗੁਰੂ ਅਰਜਨ ਦੇਵ ਜੀ ਦੇਵ ਜੀ ਦੇ ਬੇਟੇ ਆਸਤੇ ਰਿਸ਼ਤਾ ਆਇਆ ਸੀ ਨਾ, ਸ਼ੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਭੇਜਿਆ ਸੀ।
ਅੱਛਾ
ਹਾਂ ਤੇ ਫਿਰ ਉਹਨਾਂ ਨੇ ਮਨਾ ਕਰਤਾ ਸੀ। ਕੋਈ ਗੱਲ ਕਰਤੀ ਸ਼ਿਰਾ ਨੇ ਅੰਕਾਰ ਲਈ। ਫਿਰ ਇਨਾ ਨੇ ਫਿਰ ਚੰ ਨਵਾਬ ਦੇ ਕੰਨ ਭਰਦੇ ਬਾਈ ਜੀ ਹਮੇ ਹਮੇ, ਉੱਥੇ ਸਾਰੇ ਮੁਸਲਮਾਨ ਵੀ ਆਦੇ ਨੇ ਸਭ ਨੂੰ ਤੋੜ ਰਹੇ ਨੇ ਆਪਣੇ ਧਰਮ ਨਾਲ ਜੋੜ ਨਾ। ਗੁਰੂ ਸਾਨੂੰ ਆ ਲਿਆ।
ਅੱਛਾ,
ਹਾਂ ਤੇ ਦੋ ਗਿਤਣਾ ਕਿਹਾ ਵੀ ਜਾਂ ਚਮਤਕਾਰ ਵਖਾ ਦਿਉ।
ਅੱਛਾ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਨੇ ਅੱਛਾ
ਉਹਨਾਂ ਲੋਕਾ ਨੇ ਦੋ ਸਿੰਘ ਹੋਰ ਵੀ ਸ਼ਹੀਦ ਕਰਤੇ ਸੀ, ਉਹਨਾਂ ਨੇ ਤਿੰਨ ਹਾਂ ਅਤੇ ਬਸ। ਇਤਿਹਾਸ ਵੱਡਾ ਹੈ, ਪਰ ਉਹ ਥੋੜ੍ਹਾ ਜਿਹਾ। ਇੱਕ ਦਿਨ ਟੈਮ ਹੋਇਆ ਸੀ।
ਅੱਛਾ ਅੱਛਾ ਨਹੀਂ ਬਹੁਤ ਵਧੀਆ ਲੱਗ ਗੁਰਮਤ ਦੀਆਂ ਗੱਲਾਂ ਸੁਣ ਕੇ ਬਹੁਤ ਅੱਛਾ ਲੱਗਦਾ ਹੈ।
ਇਹ ਦਿਨਾਂ ਚ ਕੱਚੀ ਲੱਸੀ ਵੰਡਦੇ ਨੇ।
ਹਾਂਜੀ ਜੀ ਹਾਂਜੀ ਕੀ ਉਹਦਾ ਕੀ ਇਤਿਹਾਸ ਧੰਦਾ ਏ। ਕੱਚੀ ਲੱਸੀ ਕਿਉਂ ਵੰਡਦੇ ਆ?
ਅਤੇ ਇੰਝ ਹੁੰਦਾ ਨਾ ਜੀ ਆਪਣਾ, ਉਹ ਤਾਂ ਗਰਮੀ ਦਾ ਪ੍ਰਤੀਕ ਹੈਗੀ ਏ।
ਹਾਂਜੀ,
ਹਾਂ। ਬਸ ਹੋਰ ਕੀ ਜਿਵੇਂ ਲੰਗਰ ਲਾਦੇ ਨੇ। ਗਰਮੀ ਦਾ ਅੱਜ ਮੈਂ ਗਰਮੀ ਬਹੁਤ ਆਂਦੀ ਹੈ।
ਨਹੀਂ ਕਈ ਜਿਵੇਂ ਕਹਿੰਦੇ ਨੇ ਬਈ ਕੱਚੀ ਲੱਸੀ ਗੁਰੂ ਸਾਹਿਬ ਦੇ ਏਹ ਜਦੋਂ ਛਾਲੇ ਪਏ ਸੀ, ਉੱਤੇ ਰੇਤਾ ਪਾਇਆ ਗਰਮ ਗਰਮ ਉਹ ਕੱਚੀ ਲੱਸੀ ਤਾਂ ਉਹ ਸਟੈਂਪ ਪਾਈ ਗਈ ਸੀ ਉੱਤੇ ਬਈ ਗੁਰੂ ਸਾਹਿਬ ਠੰਡ ਪਏ ਪਰ ਉਹ ਤਾਂ ਅੰਦਰੋਂ ਹੀ ਸ਼ੀਤਲ ਹੈ ਗਏ ਸੀ। ਤਿੰਨੇ
ਉਹਦੇ ਗੁਰੂ ਸਾਹਿਬ ਜਲ ਚ ਸਮਾਧੀ ਲੈਲੀ,
ਹਾਂਜੀ ਹਾਂਜੀ
ਚਲੋ ਬਸ ਤੁਸੀਂ ਦੱਸੋ।
ਬਸ ਚਾਹ ਦੀ ਚਾਹ ਵਗੈਰਾ ਪੀ ਲਈ
ਅੱਛਾ,
ਤਵੀਅਤ ਠੀਕ ਰਹਿੰਦੀ ਹੁਣ ਤੁਹਾਡੀ,
ਹਾਂਜੀ ਹਾਂਜੀ ਮੇਰੀ ਤਾ, ਠੀਕ ਰਹਿੰਦੀ ਐ ਵਾਈਫ ਮੇਰੀ ਠੀਕ ਨੀ ਰਹਿੰਦੀ ਪਤਾ ਲਗੀਆ ਸੀ ਕਾਫ਼ੀ ਤਬੀਅਤ ਖਰਾਬ ਹੋਗੀ ਤੁਹਾਡੀ ਹਾਂਜੀ ਹਾਂਜੀ ਹੋਗੀ ਸੀ ਕਾਫੀ ਤਬੀਅਤ ਖਰਾਬ ਬਸ ਚਲਦਾ ਹੀ ਰਹਿੰਦਾ ਐ ਹੋਰ ਘਰ ਸਭ ਠੀਕ ਨੇ ਹਾਂ ਸਭ ਠੀਕ ਨੇ ਬਸ ਮੈਰੀ ਗਲੀ ਦੀ ਉਥੇ ਬਿਊਟੀ ਪਰ ਅੱਛਾ ਹਾਂ, ਜਾਂਦੀ ਹੁੰਦੀ ਐ ਮਹੀਨੇ ਦੋ ਤਿੰਨ ਵਾਰੀ ਨਾ ਅੱਛਾ, ਹਾਂ ਨਵਾ ਖੁਲਿਆ ਨਾ ਉਥੇ ਮਾਲ ਟਾਊਨ ਜੰਮੂ-ਨਗਰ,
ਅੱਛਾ
ਜਾਦੀ ਐ ਉਹਨੂੰ ਸ਼ੌਕ ਹੈਗਾ ਆ ਕੰਮ ਦਾ ਅੱਛਾ ਹੁੰ, ਬਾਕੀ ਮੈਂ ਤਾ ਜਾ ਰਿਹਾ ਆਪਣੀ ਗੁੜੀਆਂ ਨੁੰ ਲੈਣ। ਹੋਰ ਮੇਰੇ ਕੋਲ ਦੋ ਚਾਰ ਮਿੰਟ ਹੈਗੇ ਨੇ ਬਸ
ਅੱਛਾ
ਫਿਰ ਮੈਂ ਜਾ ਆਵਾ ਠੀਕ ਆ ਗੁੜੀਆ ਗਈ ਜੀ ਤੁਹਾਡੀ ਕਿਥੇ। ਹਾਂਜੀ ਹਾਂਜੀ ਔ, ਪੜਨ ਜਾਦੀ ਨੀ ਅੱਛਾ ਅੱਛਾ ਤੁਸੀ ਲੈਣ ਜਾਦੇ ਔ ਛੱਡਣ ਜਾਦੇ ਔ ਨਹੀ ਐਕਟਿਵਾ ਇਕੋ ਐ ਨਾ ਸਾਡੇ ਕੋਲ ਦਿੱਕਤ ਬੜੀ ਆ। ਸੋਚਿਆ ਮੈਂ ਐਕਟੀਵਾ ਹੋਰ ਕਢਾ ਲਈਏ। ਹਾਂ ਬਸ ਗੱਡੀ ਤਾਂ ਜਰੂਰੀ ਚਾਹੀਦਾ ਏ, ਬਸ ਕਾਰੋਬਾਰੀ ਪੈਸੇ ਲਾਉਂਦੇ ਨੁਕਸ ਨੁਕਸਾਨ ਹੋ ਜਾਂਦਾ ਬਹੁਤ ਜ਼ਿਆਦਾ। ਾਰ ਵਾਰੀ ਅਸੀਂ ਕੁੱਝ ਨਾ ਕੁ ਕਾਰਨ ਕਦੇ - ਕਦੇ ਖਰਚੇ ਹੀ ਨਿਕਲਦੇ ਨੇ ਖਾਲੀਵ ਹਾਂਜੀ ਚਲੋ ਵਾਹਿਗੁਰੂ ਕਿਰਪਾ ਕਰੇ, ਹਾ ਬ ਵੇਖਦੇ ਆ ਕੀ ਹੋਦਾ, ਹੋਰ ਬੱਚਿਆਂ ਦੀ ਛੁੱਟੀਆਂ ਪੈ ਗਿਆਂ ਹੋਇਆਂ ਤੁਡੇ, ਬੱਚਿਆਂ ਦੀ ਛੁੱਟੀਆਂ ਤੇ ਪੈ ਗਈਆਂ ਸੀ ਪੱਚੀ ਜੂਨ ਨੂੰ ਛੁੱਟੀਆਂ ਪੁਵਾਤੀਆਂ ਸੀ। ਹੋਰ ਸੁਣਾੳ, ਤੁਹਾਡੀ ਇੱਕ ਛੋਟੀ ਗੁੜੀਆ ਵੀ ਹੈਗੀ ਹੈ ਨਾ। ਹਾਂਜੀ - ਹਾਂਜੀ ਹੈ
ਅੱਛਾ ਕਿੰਨੇ ਟਾਈਮ ਦੀ ਉਹ
ਅੱਠ ਸਾਲ ਦੀ ਹੋ ਗਈ
ਅੱਛਾ, ਸਕੂਲ ਜਾਂਦੀ ਹੋਣੀ ਆ।
ਹਾਂ, ਸਕੂਲ ਤੀਜੀ ਚ ਪੜ੍ਹਦੀ ਹੈ ਅੱਛਾ, ਹਾ ਗਤਕਾ ਵੀ ਹੁਣ ਸਿਖਦੀ ਪਈ ਹੈ। ਸੁਖਮਣੀਆਂ ਦਾ ਪਾਠ ਵੀ ਕਰ ਲੈਂਦੀ ਆ ਢੋਲਕੀ ਵੀ ਗੱਲ ਹੁੰਦੀ ਹੈ।
ਅੱਛਾ, ਇਹ ਬਹੁਤ ਅੱਛੀ ਗੱਲ ਹੈ ਇਹ ਤਾਂ, ਮੈਂ ਸੁਣਿਆਂ ਪਾਠ ਵੀ ਕਰਦੀ ਤੁਹਾਡੀੇ ਕੁੜੀ
ਤੇ ਤੁਹਾਡੀ ਗੁੜੀਆ, ਹਾਂਜੀ ਹਾਂਜੀ ਅੱਛਾ ਬਸ ਜੀ ਵਾਹਿ ਗੁਰੂ ਦੀ ਕਿਰਪਾ ਹੈ ਸਾਰੀ। ਚਲੋ ਹਾਂ ਵਾਹਿਗੁਰੂ ਸਾਬ ਬੱਚਿਆਂ ਤੇ ਕਿਰਪਾ ਕਰੇ, ਹਾਂਜੀ- ਹਾਂਜੀ ਹੋਰ ਸੁਣਾ ਔ। ਤੁਹਾਡੇ ਬੱਚੇ ਸੁਣਾਓ, ਹੋਰ ਠੀਕ ਨ ਬੱਚੇ
ਹਾਂ, ਬੱਚੇ ਮੇਰੇ ਠੀਕ ਨੇਂ
ਕੀ ਕਰਦੇ ਨੇ। ਬਸ ਇੱਕ ਵੱਡੀ ਗੁੜੀਆ ਤੇ ਇਕ ਛੋਟੀ ਗੁੜੀਆ ਆ ਮੇਰੀ, ਹਾ ਤੁਹਾਡੀ ਗੁੜੀਆ ਵੀ ਕਿਨੇ ਉਹ ਮੈਂਰੇ ਕੋਲ ਸਤ ਅੱਠ ਸਾਲ ਦੀ ਹੋਣੀ, ਹਾਂਜੀ ਹਾਂਜੀ ਹਾਂਜੀ ਮੇਰੀ ਗੁੜੀਆ ਵੀ ਅੱਠ ਸਾਲ ਦੀ, ਤੁਹਾਡਾ ਵਿਆਹ ਤੁਹਾਡਾ ਸਾਭਾ ਵਿਆਹ ਇਕੱਠਾ ਹੀ ਹੋਇਆ ਸ
ਹਾਂਜੀ - ਹਾਂਜੀ ਇਕੱਠਾ ਹੀ ਹੋਇਆ ਸੀ।
ਹਾਂ ਕੋਈ ਵੀ ਗੁੱਸਾ ਨਹੀਂ ਸੀ ਸਾਰਾ
ਹਾਂਜੀ।
ਤਿੰਨ ਬੱਚੇ ਥੋਡੇ ਹਨਾਂ ਹਾਂਜੀ ਹਾਂਜੀ ਬੇਟਾ ਵੱਡਾ ਏ ਬੇਟਾ ਵੱਡਾ ਫੇਰ ਗੁੱਡੀਆ ਵੀ ਉਸਤੋਂ ਬਾਦ ਤਿੰਨ ਸਾਲ ਛੋਟੀ ਗੁੱਡੀਆ ਉਸ ਤੋਂ ਮੇਰਾ ਛੋਟੀ ਗੁੱਡੀਆ ਤੇਰਾਂ ਸਾਲ ਦਾ ਗੇਪ ਹੈਗਾ ਇਹਨਾ ਦਾ ਅੱਛਾ ਨਿਆਣਾ ਸੀ ਬੜਾ ਗੇਪ ਕੀ ਗੱਲ
ਹੋਰ ਸੁਣਾਓ ਤੁਸੀਂ
ਬਸ ਹੋਰ ਤੇ ਠੀਕ ਹੈ ਜੀ ਹਾਂ
ਹੈਲੋ।
ਹਾਂਜੀ ਹਾਂਜੀ ਆਵਾਜ ਆ ਰਹੀ ਤੁਹਾਡੀ ਹਾਂਜੀ ਹਾਂਜੀ ਦੱਸੋ ਦੱਸੋ ਕੋਈ ਗੱਲਬਾਤ
ਬਸ ਮੈਂ ਵੀ ਮਾਰਕੀਟ ਚੱਲੀ ਸੀ ਤੇ ਇਕ ਦਮ ਧਿਆਨ ਆਇਆ ਮੈਂ ਕਿਹਾ ਫੋਨ ਕਰਾਂ ਕਾਫੀ ਟਾਈਮ ਹੋ ਗਿਆ ਬਈ ਗੱਲ ਹੋਈ ਨੀ ਇਹਨਾਂ ਨਾਲ ਤੇ ਉਹੀਓ ਬਸ ਓਹਿਓ ਗੱਲ ਕਰਦੀ ਪਈ ਸੀ
ਬਸ ਗਰਮੀ ਇੰਨੀ ਏ ਸੂਟ ਵੇਖਣ ਚੱਲੀ ਸੀ ਮੈਂ ਅੱਛਾ ਜੀ ਕਮਾਲ ਏ
ਹਾਂਜੀ ਹਾਂਜੀ ਕੋਟਨ ਦੇ ਕੱਪੜੇ ਘਰ ਵੀ ਚਾਹੀਦੇ ਨੇ ਵੇਖੋ ਕਿੱਥੇ ਜਾਣਾ ਹੋਵੇ ਤੇ ਪ੍ਰੋਬਲਮ ਹੋ ਜਾਂਦੀ ਹੈ ਫੇਰ ਦੂਸਰੇ ਕੱਪੜੇ ਪਾ
ਕੱਪੜੇ ਪਾਏ ਨਹੀਂ ਜਾਂਦੇ ਗਰਮੀ ਬਹੁਤ ਏ ਤ ਤੁਸੀਂ ਉੱਥੇ ਜਾਣਾ ਦਰਬਾਰ ਸਾਹਿਬ ਜਾਣਾ ਸ਼ਾਇਦ ਵੇਖੋ ਜੂਨ ਦੇ ਲਾਸਟ ਚ ਜਾਵਾਂਗੇ ਸ਼ਾਇਦ ਅੱਛਾ ਅੱਛਾ ਜਾਣਾ ਤੇ ਹੈ ਬਾਕੀ ਅੱਗੋ ਤੇ ਕਿਸ ਤਰਾਂ ਜਾਓਗੇ ਤੁਸੀ ਟ੍ਰੇਨ ਤੇ ਤੁਸੀ ਨਹੀਂ ਅ ਟੈਕਸੀ ਕਰ ਲਾਂਗੇ ਅੱਛਾ ਅੱਛਾ ਹਾਂ ਨਾ ਇਕੱਲੇ ਨੇ ਹੀ ਜਾਣਾ ਤੁਸੀਂ ਜਾਣਾ ਦੱਸ ਦੇਨਾ। ਹਾਂ ਕਰੋਗੇ ਬੁੱਕ ਇੱਕ ਸੀਟ ਮੇਰੀ ਵੀ ਰੱਖ ਲੈਣਾ ਵਿੱਚ ਹਾਂ ਕੋਈ
ਹਾਂ ਮੇਰੀ ਛੋਟੀ ਕੁੜੀਆਂ ਨੇ
ਗੁੱਡੀਆ ਨੇ ਵੀ ਨਾਲ ਜਾਣਾ ਕਹਿੰਦੀ ਵੀ ਸੀ ਮਮਾ ਦਰਸ਼ਨ ਕਰਾ ਦੋ ਨਹੀਂ ਕੋਈ ਗੱਲ ਨੀ ਮੇਰੀ ਵੱਡੀ ਗੁੱਡੀਆ ਵੀ ਜਾਣਾ ਨਾਲ ਤੂੰ ਵੀ ਨਾਲ ਚਲੀ ਜਿ ਆ। ਅੱਛਾ ਬਸ ਚਲੋ ਕੋਈ ਨ ਤੁਸੀਂ ਜਦੋਂ ਜਾਓਗੇ ਤੇ ਮੈਨ ਦਸ ਬਸ ਕੋਸ਼ਿਸ਼ ਹੈਗੀ ਜੀ ਆਪਣਾ, ਸੈਟਰਡੇ ਨੂੰ ਜਾਂ ਸੰਡੇ ਨੂੰ ਸਵੇਰੇ-ਸਵੇਰੇ।
ਅੱਛਾ ਅੱਛਾ।
ਉਹ ਗਿਆ ਜ਼ਮਾ, ਮਾਨੇ ਕਾਫ਼ੀ ਟਾਈਮ ਹੋ ਗਿਆ ਅਸੀਂ ਦਰਸ਼ਨ ਨਹੀਂ ਕੀਤੇ।
ਤੇ ਬਹੁਤ ਦਿਲ ਲਗਾ।
ਚਲੋ ਜੀ ਵਧੀਆ ਜੀ।
ਹਾਂਜੀ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਜਾਈਏ ਕੁਛ
ਕੁਛ ਮੰਗ ਕੇ ਆਈ ਨਾਂ ਕਰ, ਜੋ ਮੰਗੋ ਮਿਲਦਾ ਉਥੇ। ਸਾਡੇ ਅਰਦਾਸ ਕਰ ਦੇਣਾ ਜੀ। ਠੀਕ ਹੈ ਜੀ ਸਰ।
ਹੋਰ
ਬਸ ਬਸ ਮੈਂ ਚਲੋ, ਆ ਗਿਆ ਸੀ ਬੰਦਾ ਤੇ ਮੈਂ ਜਾਣਾ ਸੀ ਫਿਰ। ਅੱਛਾ। ਹਾਂ ਹੋਰ ਸੁਣਾਓ! ਚਲੋ ਬਸ ਵਓ ਪੁੱਛਦੀ ਵੀ ਸੀ ਮੈਂ ਦਰਬਾਰ ਸਾਹਿਬ ਜਾਓਗੇ ਤੇ ਸੈਨੂੰ ਹੀ ਲੈ ਜਾਣਾ ਨਾਲ। ਨਹੀਂ ਜਰੂਰ ਲੈ ਜਾਂਗੇ ਪੱਕੇ। ਜ਼ਰੂਰ ਲੈ ਜਾਂਗੇ। ਤੁਸੀਂ ਚਿੰਤਾ ਨਾ ਕਰੋ, ਚਲੀ ਆ ਕਿਤੇ ਹਾਂ। ਮੇਸ ਪ੍ਰੋਗਰਾਮ ਏ ਓਨਾਂ ਦਾ ਉਹ ਤੁਸੀਂ ਮਨੂੰ ਕੋਈ ਨੀ ਫੋ ਫੋਨ ਕਰ ਲੈਣਾ ਆ ਮੈਂ। ਸਹੀ ਗੱਲ ਐ ਨਾਂ! ਹਾਂਜੀ ਹਾਂਜੀ। ਹਜੇ ਤਾਂ ਹੈਗੇ ਨੇ ਮਹੀਨਾ ਪਿਆ ਪੂਰਾ। ਮਤਲਬ ਵੀ ਅ ਸਮਝੋ ਮਹੀਨਾ ਖਤਮ ਹੋਆ ਅੱਜ ਅਠਾਈ ਉਨੱਤੀ ਤਰੀਕ ਐ। ਅ ਅਗਲੀ ਅਠਾਈ ਉਨੱਤੀ ਤਰੀਕ ਨੂੰ ਫਿਰ ਜਾਵਾਂਗੇ। ਅੱਛਾ ਅਗਲੇ ਮੀਨੇ ਜਾਓਗੇ, ਅਗਲੇ ਮੀਨੇ ਜਾਂਵਾਂਗੇ। ਮੀਨਾਂ ਪਿਆ ਮੈਂ ਤਾਂ ਜਲਦੀ ਜਾਣਾ ਸੀ। ਤੇ ਤੁਹੀ ਟੇ੍ਨ ਤੇ ਚਲੇ ਜਾਓ ਫਿਰ ਹੋਰ ਕਿ ਏ! ਹਾਂ ਫਿਰ ਮੈਂ ਟ੍ਰੇਨ ਤੇ ਵੇਖਾਂਗੀ ਮੇਰੇ ਨਾਲ ਹੋਰ ਵੀ ਬੰਦਾ ਕਰ ਰਿਹਾ ਸੀ ਸਲਾ ਬਈ ਤੁਸੀ ਸਾਡੇ ਇਧਰ
ਤੇ
ਤੇ ਅਸੀ ਕੱਠੇ ਚੱਲਾਗੇ, ਕੋਈ ਗੱਲ ਨੀ ਚਲੇ ਜਾਏ ਤੁਸੀ ਫਿਰ ਮੈਂ ਉਹਨਾ ਨਾਲ ਹੋਵੇਗੀ ਤੁਹਾਡੇ ਨਾਲ ਫਿਰ ਦੁਬਾਰਾ ਚਲੀ ਜਾਵਾਂਗੇ ਹਾਂ ਐਵੇ ਕਰਲੋ ਫਿਰ ਐਵੇ ਕਰਲੋ, ਚਲੋ ਠੀਕ ਐ ਠੀਕ ਐ ਸਤਿ ਸ੍ਰੀ ਅਕਾਲ ਹਾਂ ਠੀਕ ਐ ਜੀ ਔਕੇ ਜੀ ਸਤਿ ਸ੍ਰੀ ਅਕਾਲ,